ਠੀਕ ਠਾਕ ਆਪਣੇ ਸੁਣਾਓ ਸਭ ਸਭ ਸਭ ਵਧੀਆ ਜੀ, ਸਭ ਵਧੀਆ, ਆਪਣੇ ਸੁਣਾਓ ਸਭ ਠੀਕ ਹੈ।
ਹਾਂ ਜੀ, ਸਭ ਵਧੀਆ ਜੀ ਸਭ ਵਧੀਆ, ਮੌਸਮ ਹੁਣ ਥੋੜਾ ਜਿਹਾ ਹੋਇਆ ਜੀ। ਠੰਡਾ ਸ਼ਾਮ ਦੇ ਛੇ ਸਵਾ ਛੇ ਵਜੇ ਸਵੇਰ ਤੋਂ ਤੇ ਬੜੀ ਗਰਮੀ ਚੱਲਦੀ ਵੀ
ਅੱਛਾ -ਅੱਛਾ -ਅੱਛਾ -ਅੱਛਾ ਹੁਣ ਆ ਅਜ ਤੇ
ਹਾਂ ਜੀ ਤਰਤਾਲੀ ਤੋਂ ਉੱਪਰ ਸੀ ਜੀ ਪੰਤਾਲੀ ਦਾ ਟੈਂਪਰੇਚਰ ਹੋਣਾ ਸ਼ਾਇਦ ਤਰਤਾਲੀ ਚੁਾਲੀ ਦਾ ਟੈਮਰੇਚਰ ਪਾਜੀ ਏ ਤੇ ਪੰਜਾ ਤੋਂ ਉੱਪਰ ਜਾਣਾ ਜੀ ਹੈ।
ਵਾਹਿਗੁਰੂ ਵਾਹਿਗੁਰੂ ਕੀ ਬਣੇਗਾ
ਬਣੇਗਾ ਕਿ ਪਰਮਾਤਮਾ ਦੀ ਖੇਡ ਹੈਗੀ ਮੈਂ ਫੇਰ ਹੈਗਾ ਇਹਦੇ ਵਿੱਚ ਤੇ ਤੁਸੀਂ ਜਿੰਨਾ ਵੀ ਮਤਲਬ ਹੋਏਗਾ ਉਵੇਂ ਹੀ ਹੋਣਾ ਹੈਗਾ। ਇਹ ਜ਼ਿਆਦਾ ਗਰਮੀ ਤਾਂ ਪੈ ਰਹੀ ਹੈ। ਨਾ ਜੀ ਜਿਹੜੇ ਹੈ। ਇਹਨਾਂ ਨੇ ਉਹ ਲੜਾਈ ਛਿੜੀ ਦੀ ਹੈ। ਨਾ ਉਹਦੇ ਚੱਕਰ ਵਿੱਚ ਜਿਹੜੇ ਬੰਬ ਬੰਬ ਮਾਰੇ ਨੇ ਉਹਦਾ ਜਿਹੜਾ ਉਹਦੀ ਵਜ੍ਹਾ ਨਾਲ ਜਿਹੜਾ ਨਾ ਖ਼ਰਾਬ ਹੋ ਗਿਆ ਵਿਗੜ ਗਿਆ ਹਿਸਾਬ ਕਿਤਾਬ, ਤਾਂ ਉਹ ਗਰਮੀ ਜ਼ਿਆਦਾ ਪੈਣ ਲੱਗ ਪਇ, ਹੂ ਕੁਛ ਕੁਦਰਤੀ ਕੁਦਰਤੀ ਆਪਦਾ ਵੀ ਦੇਖੋ ਹੈ। ਆਣੀ ਆਣੀਆਂ। ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ
ਹੂ
ਹੈਨਾ, ਹਾਂ ਭਲਾ ਕਰੇ ਸਹੀ ਗੱਲ ਬਾਕੀ ਆ ਹੀ ਹੈ ਕਿ ਜੀ, ਹਾਂ ਬਲਾ ਅੱਜ ਕੱਲ ਤੇ ਵੈਸੇ ਅੱਜ ਕੱਲ੍ਹ ਪਰਮਾਤਮਾ ਦੀ ਐਸੀ ਉਹ ਹੈਗੀ ਹੈ। ਕੇ ਲੋਕੀ ਜਾਂਦੇ ਨੇ ਇੱਧਰ ਹੇਮਕੁੰਟ ਸਾਹਿਬ ਬਹੁਤ ਅੱਛਾ ਐ ਧਰ ਇਹ ਬਹੁਤ ਵਧੀਆ ਹੇਮਕੁੰਟ ਸਾਹਿਬ, ਹਾਂ ਤੁਸੀਂ ਗਏ ਅੱਠਰ
ਹਾਂ, ਦੋ ਵਾਰੀ ਗਈ ਹਾਂ, ਮੈਂ ਉੱਧਰ ਦੋ ਵਾਰੀ ਗਈ ਹ ਹਾਂਜੀ ਹਾਂਜੀ ਹਾਂ ਮੈਂ, ਚਲੋ ਬਣਾਓ ਸਲਾਹ ਚੱਲਦੇ ਆ। ਇੱਥੇ ਹੋਰ ਕੀ ਹੈ। ਤੋ ਇੱਥੋਂ ਜਾਂਦੀ ਹੈ, ਰਿਸ਼ੀਕੇਸ਼ ਸਿੱਧੀ ਟਰੇੇਨ ਕੋਈ ਚੱਕਰ ਨਹੀਂ ਉਹਦਾ ਕੋਈ ਲੰਬਾ ਇਨਾ ਕੰਮ ਵੀ ਨਹੀਂ ਤੁਸੀਂ ਅੰਬਾਲਿਓ ਬੈਠੋ ਤੇ ਉਹ ਬੇਟੀ ਵੀ ਮੇਰੀ ਕਹਿੰ ਦੇ ਪਏ ਸੀ। ਕਿਵੇ ਜਾਣਾ ਅਸੀਂ ਤੇ ਸਾਡੀ ਸਲਾਹ ਨੀ ਬਣਦੀ ਵੀ ਸੀ ਤੇ ਕੋਈ ਐਸੀ ਗੱਲ ਨਹੀਂ ਆਪ ਆਪਣਾ ਉੱਧਰੋਂ ਕਰਨੇ ਆ ਜੇ ਅਗਰ ਜਾਨ ਦੀ ਮਰਜ਼ੀ ਹੈ ਤੇ ਬੱਚੇ ਤੇ ਵੱਡੇ ਤਿੰਨ ਨੇ ਤੁਹਾਡੇ ਹਨਾ। ਹਾਂ ਤੇ ਹੁਣ ਵੇਖੋ ਕੱਲ ਸਵੇਰੇ ਵੀ ਆਈ ਅਸੀਂ ਤੇ ਅੱਜ ਵੀ ਆਈ ਅਸੀ ਛੇ ਛੇ ਮਹੀਨੇ ਦੇ ਲੈ ਕੇ ਕਿ ਨੰਗੇ ਪੈਰੀ ਬੱਚਿਆਂ ਨੂੰ ਲੈ ਕੇ ਜਾਂਦੇ
ਤੇ ਬੇਟੀ ਕਹਿ ਰਹੀ ਹੈ ਬੇਟੀ ਕਿ ਸਾਰੇ ਹੀ ਜਾਣਗੇ।
ਉਹ ਤੇ ਸਭ ਹੀ ਜਾਣਗੇ ਜਦੋਂ ਇੱਕ ਵਾਰੀ ਜਾਣਾ ਫੇਰ ਕਿਹੜਾ ਬਾਰ ਬਾਰ ਵਾਹਿਗੁਰੂ ਦਾ ਚਲੋ ਜੇ ਚਾਹੇ ਵਾਹਿਗੁਰੂ ਬਾਰ ਬਾਰ ਵੀ ਬੁਲਾ ਸਕਦਾ ਵਾ। ਬਾਕੀ ਉਹਨੂੰ ਆਪਣੇ ਮਨ ਦੀ ਹੋਵੇ ਬਈ ਬੰਦਾ ਕਿਸ ਜਾ ਸਕੇ। ਦਾ ਨਹੀਂ ਜਾ ਸਕਦਾ।
ਹਾਂ ਗੱਲ ਤਾਂ ਸਹੀ
ਤੇ ਨਹੀਂ ਹੁੰਦੀ ਜਾਣ ਦੀ ਪਰ ਵਾਹਿਗੁਰੂ ਨੇ ਆਪੇ ਬਾਹ ਪਕੜ ਕੇ ਲੈ ਹੀ ਜਾਣਾ।
ਹੂੰ ਉਹ ਤਾਂ ਕੋਈ ਐਸੀ ਗੱਲ ਨੀ ਹੈਗੀ ਉਹ ਤੇ ਪਰਮਾਤਮਾ ਨੇ ਕਰਨਾ ਜੋ ਵੀ ਕਰਨਾ। ਵਾਰੀ ਅਗਰ ਜੇ ਤੁਸੀਂ ਨਿਕਲ ਗਏ ਤੇ ਫਿਰ ਵਾਹਿਗੁਰੂ
ਆਹੋ ਫੇਰ ਉਹ ਆ ਬਸ ਬਸ ਬਸ ਹੋਰ ਕੀ।
ਤੇ ਅੱਗੇ ਵਾਹਿਗੁਰੂ ਆਪਣੇ ਆਪ ਹੀ ਸਹੀ ਰਸਤਾ
ਜਿੰਨੇ ਜ਼ਿਆਦਾ ਹੋ ਹੋਵੇ ਨਾ ਬੰਦਾ ਸੰਗਤ ਹੋਏ ਓਨੀ ਜ਼ਿਆਦਾ ਰੌਣਕ ਵੀ ਲੱਗਦੀ ਸੰਗਤ ਵੀ ਬੋਲ
ਹੂੰ ਸ ਅੰਬਾਲੇ ਤੋਂ ਰਿਸ਼ੀਕੇਸ਼ ਤੱਕ ਦੀ ਹੈਗੀ ਹੈ ਟ੍ਰੇਨ।
ਰਿਸ਼ੀਕੇਸ਼ ਤੱਕ ਦਿੱਲੀਓ ਵੀ ਹੈ ਦਿੱਲੀ ਲੁਧਿਆਣਾ ਇਹ ਨੀ ਮੈਨੂੰ ਪਤਾ ਅੰਬਾਲੇ ਕਿੰਨੇ ਵਜੇ ਇੱਥੋਂ ਮੇਰੇ ਖਿਆਲ ਜਾਂਦੀ ਰਾਤ ਦੇ ਟੈਮ ਫੇਰ ਉੱਥੇ ਪਹੁੰਚਦੀ ਹੋਣੀ ਹੈ ਸਵੇਰੇ ਚਾਰ ਪੰਜ ਵਜੇ ਜਾਂ ਛੇ ਵਜੇ ਇੰਨੇ ਵਜੇ। ਪਹੁੰਚਦੀ ਕਿਉਂਕਿ ਜਗਾਦਰੀ ਤੇ ਪਹੁੰਚਦੀ ਹੈ ਨਾ ਸੱਤ ਵਜੇ ਸਾਡੇ ਛੇ ਸੱਤ ਮੇਰੇ ਖਿਆਲ ਵਿੱਚ
ਚਲ ਕੇ ਜਾਂਦਾ।
ਮੇਰੇ ਖਿਆਲ ਚ ਪੱਕਾ ਨਹੀਂੀ ਮੈਂ ਕਹਿ ਸਕਦੀ ਹਾਂ ਮੇ ਦੇ ਖਿਆਲ ਵਿੱਚ ਉਹ ਵੀ ਦੇਖਣਾ ਪਏਗਾ ਉਹਦੇ ਚ
ਗੱਡੀ ਵਾਲਾ ਕੰਮ ਹੈਗਾ ਫੇਰ
ਰੇਲ ਗੱਡੀ ਵਾਲਾ ਬਿਲਕੁਲ ਸਹੀ ਕੰਮ ਰੇਲ ਗੱਡੀ ਵਾਲਾ ਬਿਲਕੁਲ ਸਿੱਧੀ ਰਿਸ਼ੀਕੇਸ਼ ਹੇਮਕੁੰਡ ਮੇਰੇ ਖਿਆਲ ਜਾਣਦੇ ਰਿਸ਼ੀਕੇਸ਼ ਸਿੱਧੀ ਤੇ ਉਹ ਫੇਿਰ ਅੱਗੇ ਅ ਅੱਗੇ ਟੈਕਸੀਆਂ ਲੱਗੀਆਂ ਹੁੰਦੀਆਂ ਨੇ ਹਜ਼ਾਰ ਹਜ਼ਾਰ ਰੁਪਆ ਲੈਂਦੀਆਂ ਨੇ ਅੱਠ ਅੱਠ ਸੌ ਰੁਪਇਆ ਹਜਹਾ ਹਾਂ ਅੱਠ ਅੱਠ ਸੌ ਲੈਣ ਹਜ਼ਾਰ ਹਜ਼ਾਰ ਲੈਣ ਉਹ ਲੈ ਜਾਂਦੇ ਨੇ ਬੱਸਾਂ ਵਿੱਚ ਜਾਂਦੇ ਆ ਯਾਰ ਬਸ ਤਾਂ ਇਹਨਾ ਥੋੜਾ ਡਰ ਲੱਗਦਾ ਟੈਕਸੀ ਡਰਮ ਨੀ ਲੱਗਦਾ ਹਾਂ ਟੈਕਸ ਡਰ ਨੀ ਲੱਗਦਾ ਰਸਤਾ ਜੋ ਕਠਨ ਹੈ ਹਾਂ ਹਾਂ ਉਹ ਫੇਿਰ
ਤ ਤੋਂ ਅੱਗੋਂ ਹਾਰ ਰੁਪਈਆ ਲੱਗਦਾ
ਹਾਂ ਉੱਥੋਂ ਗੋ ਇੱਥੇ ਜੋਸ਼ੀ ਮਠ ਆਏਗਾ ਫਰ ਉਹ ਆਏਗਾ ਕੀ ਆਖਦੇ ਨੇ ਗੋਬਿੰਨ ਧਾਮ ਲੈ ਦੇਣਗੇ ਸਿੱਧਾ ਗੋਬਿੰਦ ਘਾਟ ਆਹ ਟੈਕਸੀ ਤੇ ਫੇਿਰ ਅੱਗੋਂ ਪੈਦਲ ਜਾਣਾ ਗੋਬਿੰਦ ਕਾਰ ਘੁ ਉਦ ਗੋਵਿੰਦਦਾ
ਅੱਛਾ ਤੇ ਉਹ ਜਾਣ ਜਾਣ ਦੀ ਹੋਏਗੀ ਕਿ ਅਣ ਜਾਣ ਦੀ ਹੋਏਗੀ
ਨਾ ਸਿਰਫ ਜਾਣ ਜਾਣਦੇ ਆਉਣ ਦੇ ਉੱਥੋਂ ਫਿਰ ਮਿਲ ਜਾਂਦੇ ਆ ਬਾਹਰ ਹੀ ਸਭ ਕੁਝ ਲੱਗਾ ਹੈ ਸਾਨੂੰ
ਹਾਂ ਤੇ ਮੈਂ ਸਮਝ ਨਹੀਂਹੀ ਮਤਲਬ ਆਉਣ ਜਾਣ ਦਾ ਉੱਥੇ ਸਮਝ ਕੇ ਚਲੋ ਅ ਅਗਰ ਅੱਠ ਸੌ ਰੁਪਈਆ ਹਜ਼ਾਰ ਰੁਪਈਆ ਬੰਦਾ ਵੀ ਲੈਣ
ਹਾਂ ਇੱਕ ਬੰਦੇ ਦਾ ਇੱਕ ਬੰਦੇ ਦਾ ਇੱਕ ਬੰਦੇ ਦਾ ਤੇ ਸਮਝ ਲੋਓ ਕਿ ਸੱਤ ਅੱਠ ਹਜ਼ਾਰ ਰੁਪਇ ਲੱਗਦਾ ਵ ਜੇ ਜਾਏ ਬੰਦਾ ਚਾਰ ਬੰਦਾ ਜਾਵੇ
ਚਾਰ ਬੰਦੇ ਜਾਣ ਆ ਤੇ ਦੋ ਢਾਈ ਤਿੰਨ ਹਜ਼ਾਰ ਰੁਪਏ ਪਰ ਬੰਦਾ ਚਾਹੀਦਾ
ਹਾਂ ਹਾਂ ਬਸ ਬਸ ਕਿਉਂਕਿ ਸਾਡੇ ਇੱਥੋਂ ਦਾ ਉੱਥੋਂ ਦਾ ਕਹਿੰਦੇ ਤੁਹਾਡੇ ਉੱਥੋਂ ਤਾਂ ਟਿਕਟ ਘੱਟ ਲੱਗੇਗੀ ਨਾ ਰਿਸ਼ੀ
ਹਾਂ ਚਲੋ ਕਿੰਨਾ ਕੁ ਫ਼ਰਕ ਪੈ ਜਾਏਗਾ ਦੋ ਚਾਰ ਸੌ ਪੰਜ ਸੋ ਰੁਪਏ ਦਾ ਫਰਕ ਪੈ ਜਾਏਗਾ
ਥੋੜ੍ਹਾਥੋ੍ਹਾ ਹੁੰ ਪੰਜ ਉਹ
ਆਹ ਚਲੋ ਦੋ ਹਜ਼ਾਰ ਰੁਪਏ ਘੱਟ ਲੱਗ ਜਾਏਗਾ ਕਹਿਦਾ ਮਤਲਬ ਇਹ ਜੇ ਸੱਤ ਹਜ਼ਾਰ ਲੱਗੇਗਾ ਪੰਜ ਲੱਗ ਜਾਏਗਾ ਬਸ
ਹਾਂ ਚਲੋ ਕੋਈ ਨੀ ਜਦੋਂ ਵਾਹਿਗੁਰ ਦਾ ਹੁਕਮ ਹੋਏ। ਨਹੀਂ, ਉਹ ਤੇ ਮਗਰ ਲੱਗੇ। ਬਹੁਤ ਬਾਈ ਚਲੋ ਚਲੋ ਕੋਤੇ ਉਹ ਜੇ ਵਾਹਿਗੁਰੂ ਦੇ ਆਦੇ ਨਾ ਤਿੰਨ ਪਾਰਟ ਵਾ ਸਤਿਸੰਗ ਨਾ ਮਤਲਬ ਹਾਂ ਹਾਂ, ਜੇ ਕਰਮਾਂ ਚ ਹੋਇਆ ਤੇ ਸਤਸੰਗ ਲੱਭ ਜਾਏਗਾ ਸੰਗਤਾਂ ਦਾ। ਅੱਗੋਂ ਦੇਖੋ।
ਵੈਸੇ ਨਾ ਇੱਕ ਮੈਂ ਦੇਖਿਆ ਪ ਪਟਿਆਲੇ ਤੋਂ ਇੱਕ ਟਰੱਕ ਵੀ ਜਾਂਦਾ ਜੇ। ਮੈਂ ਦੇਖਿਆ ਉਹਨਾਂ ਦੀ ਕਿਆ ਹਿੰਮਤ ਹੈਗੀ ਐ। ਨਹੀਂ ਨਹੀਂ ਮੈਂ ਗੱਲ ਕਰਦਾ ਪਿਆ। ਮੈਂ ਤੁਹਾਡੀ ਆਪਣੀ ਨਹੀਂ ਗੱਲ ਕਰ ਰਿਹਾ। ਮੈਂ ਉਹਨਾਂ ਦੀ ਗੱਲ ਕਰ ਰਿਹਾ ਵੀ ਸੇਵਾ ਕਰਦੇ ਨੇ ਉਹ, ਉਹ ਪੈਦਲ ਵੀ ਤੁਰਦੇ ਨੇ। ਔਰ ਉਹ ਸਾਡੇ ਇੱਥੇ ਜਗਾਧਰੀ ਆਉਂਦੀ ਐ, ਸੰਗਤ। ਹਾਂ ਸੰਗਤ ਆਉਂਦੀ ਐ, ਉਹ ਸੰਗਤ ਟਰੱਕ ਦੇ ਵਿੱਚ ਮਤਲਬ ਜਿਹਨੂੰ ਥੱਕ ਜੇ ਕੋਈ ਤਾਂ ਟਰੱਕ ਕਈ ਵਾਰ ਜੇ ਰਾਸ਼ਨ ਪਾਣੀ ਉਹਨਾਂ ਨੇ ਪਾਇਆ ਦਾ। ਹਾਂਜੀ ਔਰ ਟਰੱਕ ਇਹ ਆਪਣਾ ਉਹ ਰੱਖਦਾ। ਦੇ ਨੇ ਸਮਾਨ ਸਾਰਾ।
ਕੀ ਕਰਦੇ ਨਾ ਉਹ ਜ਼ਰੂਰੀ ਨਹੀਂ ਹੁੰਦਾ ਬਈ। ਟਰੱਕ ਬਈ ਸਾਨੂੰ ਸਾਰਿਆਂ ਉਹ ਵੀ ਚਾਹੀਦੀ ਐ, ਰਾਸ਼ਨ ਪਾਣੀ। ਕਿਉਂਕਿ ਜ਼ਰੂਰੀ ਨਹੀਂ ਐ, ਉੱਥੇ ਜਿਹੜੇ ਤੁਸੀਂ ਜੋਸ਼ੀ ਮਠ ਜਾਓ, ਦੇਹਰਾਦੂਨ ਜਾਓ, ਸਭ ਪਾਸੇ ਗੁਰ ਦੁਆਰੇ ਸ੍ਰੀਨਗਰ ਐ। ਅਹ ਉਹ ਉੱਥੇ ਦੇ ਕੀ ਨਾਮ ਨੇ ਆਂਦਾ, ਗੋਬਿੰਦ ਕਾਲ, ਗੋਬਿੰਦ ਧਾਮ, ਰਿਸ਼ੀਕੇਸ਼। ਸਭ ਗੁਰਦੁਆਰਿਆਂ ਦੇ ਵਿੱਚ ਜਾਂਦੇ ਨੇ। ਇੱਦਾਂ ਜਦੋਂ ਬੱਸਾਂ ਜਾਂਦੀਆਂ ਨਾ। ਸਭ ਗੁਰਦੁਆਰਿਆਂ ਚ ਉਤਾਰ ਰਾਤ ਉੱਥੇ ਆਰਾਮ ਕਰੋ ਲੰਗਰ ਪਾਣੀ ਛੱਕੋ, ਸਵੇਰੇ ਫਿਰ ਸ਼ੁਰੂ।
ਹੂੰ, ਹਾਂ ਉਹ ਤੇ ਮੈਂ ਮੈਂ ਹੁੰਦਾ ਮੈਂ ਨਹੀਂ ਉਹੀ ਓ ਗੱਲ ਕਹਿ ਰਿਹਾ ਉਥੋਂ ਉਹ ਆਉਂਦੇ ਨੇ ਉਹ ਮਹੀਨੇ ਦਾ ਮੇਰੇ ਖਿਆਲ ਹੁੰਦਾ ਉਹਨਾਂ ਦਾ ਟੂਰ, ਪੱਚੀ ਦਿਨਾਂ ਦਾ ਹੁੰਦਾ ਸ਼ ਸੰਗਤ ਹੁੰਦੀ ਐ ਤੇ ਉਹ ਫਿਰ ਇੱਥੇ ਸਾਡੇ ਜਗਾਦਰੀ ਉਹ ਵੱਡੇ ਗੁਰਦੁਆਰੇ ਵੀ ਆਉਂਦੇ ਨੇ। ਉਹ ਫਿਰ ਇੱਥੇ ਰਾਮ
ਤੇ ਬੜੇ ਤੁਸੀਂ ਕਰਮਾਂ ਲਿਓ ਦਰਸ਼ਨ ਕਰਦੇ ਹੋ ਇੰਨੇ ਸੰਗਤ ਦਾ ਹਮ ਇਹ ਤਾਂ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਉਹਨਾਂ ਦੀ ਸੇਵਾ ਵੀ ਕਰਨੀ ਚਾਹੀਦੀ ਬਾਈ ਦੱਸੋ ਤੁਹਾਨੂੰ ਹਾਂ ਕੀ ਕੀ ਚਾਹੀਦਾ ਉਹਨਾਂ ਦੇ ਲੱਤਾਂ ਕੁੱਟੋ ਉਹਨਾਂ ਦੀ ਮਾਲਸ਼ ਕਰੋ ਸੇਵਾ ਦਾ ਫਲ ਪਾਓ ਹਾਂ ਹੋਰ
ਬਿਲਕੁਲ ਬਿਲਕੁਲ ਇਹ ਤੇ ਇਹ ਜਿਹੜਾ ਨਾ ਉਹ ਇੱਥੇ ਆਉਂਦੇ ਨੇ ਜਦੋਂ ਤੇ ਪੜਾ ਹੁੰਦਾ ਫਿਰ ਉਸ ਮੈਂ ਉਹੀਓ ਕਹਿੰਦਾ ਬਾਈ ਮੈਂ ਕਿਹਾ ਕੋ ਵੀ ਕਿਆ ਭਾਗ ਨੇ ਉਹਨਾਂ ਦੇ ਵੀ ਵੇਖੋ ਜਾਂਦੇ ਨੇ ਜਿਹੜੇ ਪੈਦਲ ਜਾਂਦੀ ਔਰ ਹਰ ਸਾਲ ਹੁੰ
ਪ ਪੈਦਲ ਵੀ ਜਾਂਦੇ ਪਏ ਨੇ ਮੋਟਰਸਾਈਕਲਾਂ ਤੇ ਵੀ ਜਾਂਦੇ ਨੇ ਗੱਡੀਆਂ ਤੇ ਵੀ ਜੋ ਜੋ ਜਿਹਨੂੰ ਸਾਧਨ ਗੁਰੂ ਸਾਹਿਬ ਨੇ ਦਿੱਤਾ ਹੈ ਨਾ ਉਸ ਹਿਸਾਬ ਨਾਲ ਵਾਹਿਗੁਰੂ ਲਜਾਦਾ ਪੈਸ
ਪਿੱਛੇ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਹਜ਼ੂਰ ਸਾਹਿਬ ਬੰਦੇ ਪੈਦਲ ਜਾ ਰਿਹਾ ਸੀ ਪੂਰੀ ਯਾਤਰਾ ਉਹੇ ਹਜ਼ੂਰ ਸਾਹਿਬ ਦੀ ਪੈਦਲ ਕੀਤਾ
ਕਬਾਲ ਵਾਹਿਗੁਰੂ ਵਾਹਿਗੁਰੂ ਕਿੰਨਾ
ਤੇ ਇੱਥੇ ਅੰਮ੍ਰਿਤਸਰ ਹੋ ਕੇ ਗਿਆ ਪੈਦਲ
ਵਾਹਿਗੁਰੂ ਵਾਹਿਗੁਰੂ
ਆਪ ਗੱਡੀ ਚ ਦੋ ਦਿਨ ਲੱਗ ਜਾਂਦੇ ਨੇ ਪੈਦਲ ਨੂੰ ਬੜੇ ਦਿਨ ਲੱਗ ਗਏ ਉਹਨੂੰ ਮੀਆਂ ਬੀਬੀ ਹੈਗੇ ਨੇ ਉਹ ਹਾਂ ਮੀਆਂ ਬੀਬੀ ਹੈਗੇ ਨੇ
ਫਰ ਉਹ ਹਾਂ ਹਾਂ ਆਰਾਮ ਵੀ ਕਰਦੇ ਹੋਣਾਨਾ ਜ
ਹਾਂ ਜਿਹੜਾ ਗੁਰਦੁਆਰਾ ਹੋਇਆ ਉੱਥੇ ਆਰਾਮ ਕੀਤਾ
ਕੀਤਾ ਫੇਿਰ ਤੁਰੁਪਏ ਹਾਂ ਬੜੇ ਬੜੇ ਬੜੇ ਬਹੁਤ ਜ਼ਿਆਦਾ ਬਹੁਤ ਹਮ ਇਹ ਤੇ ਗੁਰੂ ਆਪ ਹੀ ਹੈ ਕੋਈ ਬਸ ਜਦੋਂ ਤਾਕਤ ਦਿੰਦਾ ਹੋ ਬੰਦੇ ਨੇ
ਦਿੰਦਾ ਸਹੀ ਗੱਲ ਤੇ ਕਰਦਾ ਕਰਦਾ ਪ੍ਰਮਾਤਮਾ ਹੀ ਆ ਹਿੰਮਤ ਪ੍ਰਮਾਤਮਾ ਹੀ ਦਿੰਦਾ
ਬਸ ਜਿੱੇ ਜੱਥੇ ਜਿੱਥੇ ਜਿਹਦਾ ਦਾਣਾ ਪਾਣੀ ਲਿਖਿਆ ਵਾਹਿਗੁਰੂ ਨੇ ਉਸ ਯਾਬ ਜਾਤਰਾ ਦਾ ਬਣਾ ਹੀ ਦੇਣਾ ਸਾਧਨ
ਹਾਂ ਬਿਲਕੁਲ ਸਹੀ ਗੱਲ ਬਾਕੀ ਆ ਆਏ ਗ ਹਜ਼ੂਰ ਵੀ ਉਝ ਜਾਏ ਬੰਦਾ ਤੇ
ਹਜ਼ੂਰ ਸਾਹਿਬ ਇਹਨਾਂ ਦਿਨਾਂ ਜਾਣ ਦਾ ਕੋਈ ਫਾਇਦਾ ਨਹੀਂ ਨਾ ਹਜ਼ੂਰ ਸਾਹਿਬ ਇਨਾ ਦਿਨਾਂ ਚ ਨੀ
ਨਹੀਂ ਨਹੀਂ ਇਹਨਾਂ ਦਿਨਾਂ ਦੀ ਨੀ ਉਂਝ ਗੱਲ ਕਰ ਰਿਹਾ ਮੈਂ ਨੋਰਮਲ
ਹਾਂ ਕਿਉਂਕਿ ਇਹ ਜਿਹੜੇ ਦਿਨ ਹੁੰਦੇ ਇਹ ਜਦੋਂ ਬੰਦਾ ਜਨਵਰੀ ਫਰਵਰੀ ਵਿੱਚ ਜਾਂਦਾ ਨਾ ਤੇ ਪੈਰ ਸੜਦੇ ਨੇ ਉੱਥੇ ਤਰ ਤੇ ਪੈਰ ਸੜਦੇ ਜਨਵਰੀ ਫਰਵਰੀ ਚ ਅਸੀਂ ਗਏ ਆਂ ਨਾ ਫਰਵਰੀ ਚ ਸਾਨੂੰ ਤਾਂ ਪਤਾ ਹਾਂ ਅਸੀਂ ਫਰਵਰੀ ਇੱਥੇ ਸਾਡੇ ਏਅਰ ਹੀਟਰ ਲੱਗੇ ਹੋਏ ਨੇ ਹੀਟਰ ਲੱਗਿਆ ਉੱਥੇ ਪੈਰ ਸੜਦੇ ਨੇ ਇੰਨੀ ਤਪਸ਼ ਤੇ ਗਰਮੀ ਆ
ਆਹ ਏਰੀਆ ਅਲੱਗ ਹੀ ਪੈ ਜਾਂਦਾ ਨਾ ਜੀ ਉਹ
ਇਹ ਜਾਣਾ ਹੋਵੇ ਨਾ ਦੀਵਾਲੀ ਤੋਂ ਬਾਅਦ ਜਾਏ, ਦੋ ਚਾਰ ਦਿਨ ਬਾਅਦ ਜਾਏ, ਬਸ ਅਹ ਉਦੋਂ ਪੈਰ ਘੱਟ ਵੀ ਸੜਦੇ ਨੇ ਮੌਸਮ ਕਿਸੇ ਚੀਜ਼ ਦੀਥੋਂ ਹਾਂ ਕੋਈ ਨਾ ਇੱਥੋਂ ਪਾ ਕੇ ਜਾਣ ਦਾ ਸਾਧਨ ਹੈ ਗਰਮ ਕੱਪੜੇ ਨਾ ਉੱਥੋਂ ਕੋਈ ਹੋਵੇ ਉਦੋ ਨਾ ਦਿਨਾਂ ਚ ਨਜ਼ਾਰ ਕਦੇ ਵੀ ਅਲੱਗ ਹੁੰਦਾ। ਚਲੋ ਠੀਕ ਹੈ ਜੀ ਠੀਕ ਹੈ ਕਰਿਓ ਫੋਨ ਫਿਰ ਕੋਈ ਨੀ